ਹੈਲੋ। ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ?
ਹਾਂਜੀ -ਹਾਂਜੀ, ਵਧੀਆ ਤੁਸੀਂ ਦੱਸੋ ਕੀ ਹਾਲ ਚਾਲ?
ਬਸ ਬਹੁਤ ਵਧੀਆ ਹੋਰ ਖਾ ਪੀ ਲਈ ਰੋਟੀ ਪਾਣੀ
ਹਾਂਜੀ- ਹਾਂਜੀ ਖਾਲੀ ਰੋਟੀ ਤੁਸੀਂ ਦੱਸੋ ਖਾਲੀ ਰੋਟੀ।
ਹਾਂ ਰੋਟੀ- ਰਾਟੀ ਖਾ ਕੇ ਵਿਹਲੇ ਹੋਰ ਸੁਣਾਓ ਕੁਛ। ਬਸ ਬੈਠੇ ਸੀ ਕੁਛ ਵੀ ਨੀ ਹਜੇ ਤਾ ਨੀਂਦਰ ਵੀ ਨੀ ਆ ਰਹੀ ਗਰਮੀ ਕਰਕੇ ਨਾ।
ਹਾਂਜੀ ਗਰਮੀ ਤਾਂ ਬੜੀ ਹੋ ਰਹੀ ਹੈ। ਅੱਜ ਤਾਂ ਦੁਪਹਿਰੇ ਇੰਨੀ ਗਰਮੀ ਹੋ ਰਹੀ ਸੀ ਨਾ ਬਸ ਕੁਝ ਕਹਿਣ ਦੀ ਹੱਦ ਨਹੀਂ ਹੈ।
ਹਾਂ ਤੁਹਾਡੇ ਪਿੰਡ ਚ ਤਾਂ ਹੋਣੀ ਠੰਡਕ ਥੋੜ੍ਹੀ
ਹਾਂਜੀ ਠੰਡਕ ਤਾਂ ਹੈਗੀ, ਸ਼ਾਮ ਵੇਲੇ ਠੰਡਕ ਹੋ ਜਾਂਦੀ ਹੈ। ਸਵੇਰੇ ਵੀ ਠੰਡਕ ਹੁੰਦੀ ਹੈ ਪਰ ਦੁਪਹਿਰ ਵੇਲੇ ਤਾਂ ਗਰਮੀ ਹੈ ਹੀ ਦੇਖੋ।
ਹਾਂ -ਹਾਂ ਫੇਰ ਵੀ ਪਿੰਡਾਂ ਔਰ ਸ਼ਹਿਰਾਂ ਦੇ ਵਿੱਚ ਤਾਂ ਬਥੇਰਾ ਫ਼ਰਕ ਹੈ। ਮੌਸਮ ਦਾ ਵੀਰ
ਹਾਂਜੀ। ਉਹ ਤਾਂ ਹੈ ਹੀ ਪਿੰਡਾਂ ਤੇ ਸ਼ਹਿਰਾਂ ਚ ਫ਼ਰਕ ਤਾਂ ਹੈਗੇ। ਮੈਂ ਤਾਂ ਮੰਨਦੀ ਹਾਂ ਵੈਸੇ ਪਿੰਡ ਦੀ ਜ਼ਿੰਦਗੀ ਜ਼ਿਆਦਾ ਸੋਹਣੀ ਹੈ ਤਾਂ ਸ਼ਾਂਤ ਵੀ ਹੁੰਦੀ ਹੈ ਸ਼ਹਿਰਾਂ ਚ ਤਾਂ ਤੁਹਾਨੂੰ ਪਤਾ ਹੀ ਹੈ ਕਿੰਨਾ ਰੌਲਾ ਹੈਗਾ
ਪਿੰਡਾਂ ਚ ਏਕਾ ਬਹੁਤ ਹੈ। ਏਕਾ ਵੀ ਬਹੁਤ ਹੈਗਾ ਹਰ ਇੱਕ ਦੇ ਵਿੱਚ ਦੇਖ ਲਓ ਪਿੰਡ ਦੇ ਵਿੱਚ। ਤੇ ਜਿਵੇਂ ਕਿਤੇ ਜੋ ਮਰਜੀ ਚਾਹੀਦਾ ਫੱਟ, ਝੱਟ, ਪੱਟ ਮਿਲ ਜਾਂਦਾ ਹੁੰਦਾ। ਔਰ ਇੱਕ ਕੋਈ ਜਰਾ ਜੀ ਨਿੱਕੀ ਗੱਲ ਹੋਈ ਸਾਰਾ ਪਿੰਡ ਇਕੱਠਾ ਹੋ ਜਾਂਦਾ।
ਸਹੀ ਗੱਲ ਹੈ -ਸਹੀ ਗੱਲ ਹੈ ਜੀ ਪਿੰਡਾਂ ਵਿੱਚ ਨਾ ਸਾਫ਼ ਸਫ਼ਾਈ ਵੀ ਹੈਗੀ।
ਹਾਂ ਤੇ ਸ਼ਹਿਰਾਂ ਚ ਇੱਕ ਘਰ ਚ ਕੋਈ ਰੋਲਾ ਹੋਵੇ ਤੇ ਦੂਜਾ ਘਰ ਗੇਟ ਬੰਦ ਕਰ ਦਿੰਦਾ।
ਸਹੀ ਗੱਲ ਹੈ ਜੀ -ਸਹੀ ਗੱਲ ਹੈ ਮੈਂ ਬਿਲਕੁੱਲ ਸਹਿਮਤ ਹਾਂ ਤੁਹਾਡੇ ਨਾਲ ਗੱਲ ਨਾਲ ਨਾ ਪਿੰਡਾਂ ਚ ਤਾਜ਼ੀ ਹਵਾ ਹੁੰਦੀ ਹੈ ਹਰਿਆਲੀ ਹੁੰਦੀ ਹੈ ਤਾਂ ਸ਼ਾਂਤੀ ਵੀ ਹੈਗੀ ਹੈ। ਤਾਂ ਲੋਕੀ ਨਾ ਇੱਕ ਦੂਜੇ ਨਾਲ ਮਿਲ ਕੇ ਰਹਿੰਦੇ ਨੇ ਪਿਆਰ ਨਾਲ ਰਹਿੰਦੇ ਨੇ। ਸ਼ਹਿਰਾਂ ਚ ਮੈਂ ਦੇਖਿਆ ਇਹ ਚੀਜ਼ਾਂ ਨਹੀਂ ਹੈਗੀਆਂ ਨੇ।
ਉਹੀ ਤਾਂ ਸ਼ਹਿਰਾਂ ਚ ਤਾਂ ਕੁੱਛ ਵੀ ਨੀ ਰੱਖਿਆ ਹੈਗਾ, ਸ਼ਹਿਰਾਂ ਚ ਸਿਰਫ ਲੋਕੀ ਹੈ ਵੀ ਚਾਰ ਪੈਸੇ ਕਮਾਉਂਦੇ ਨੇ। ਪਰ ਸ਼ਹਿਰਾਂ ਕੋਈ ਸੁਵਿਧਾਵਾਂ ਨੀ ਹੈਗੀਆਂ, ਪਿੰਡਾਂ ਚ ਜਿਵੇਂ ਘਰ ਦੀ ਸਬਜ਼ੀ ਮਿਲ ਜਾਂਦੀ ਹੈ। ਹਰ ਘਰ ਦੇ ਵਿੱਚ ਲੱਗੀ ਹੋਈ ਹਰਿਆਲੀ, ਸਬਜ਼ੀ ਘਰ ਦੀ ਸਭ ਕੁਝ ਘਰ ਦਾ।
ਸਹੀ ਗੱਲ ਹੈ ਜੀ, ਸਹੀ ਗੱਲ ਹੈ ਸਾਨੂੰ ਜ਼ਿਆਦਾ ਬਾਹਰ ਦੂਰ ਜਾਣਾ ਵੀ ਨੀ ਪੈਂਦਾ, ਆਪਣੇ ਖੇਤਾਂ ਚੋਂ ਵੀ ਆਪਾਂ ਲੈ ਆਉਂਦੇ ਹਾਂ ਜਾ ਕੇ, ਸ਼ਹਿਰਾਂ ਚ ਜਦੋਂ ਤੁਸੀਂ ਦੇਖੋ ਜਦੋਂ ਸ਼ਹਿਰ ਆ ਆਉਣ ਜਾਣ 'ਚ ਇੰਨਾ ਟਾਈਮ ਲੱਗ ਜਾਂਦਾ, ਅਤੇ ਉੱਤੋਂ ਇੰਨਾ ਜ਼ਿਆਦਾ ਟਰੈਫਿਕ ਜਾਮ ਹੈਗਾ। ਪ੍ਰਦੂਸ਼ਣ ਹੈਗਾ, ਭੀੜ ਕਰੇਗੀ, ਮਤਲਬ ਲੋਕ ਤੇ ਇੰਨੇ ਵਿਅਸਤ ਹੈਗੇ ਨਾ, ਉਹਨਾਂ ਨੂੰ ਆਪਣੀ ਜ਼ਿੰਦਗੀ ਨਾਲ ਹੀ ਮਤਲਬ ਹੈ, ਦੂਜੇ ਨਾਲ ਤਾਂ ਮੈਂ ਦੇਖਿਆ ਸ਼ਹਿਰਾਂ 'ਚ ਕਿਸੇ ਨੂੰ ਮ ਤਲਬ ਵੀ ਨਹੀਂ ਹੈਗਾ, ਅੱਜ -ਕੱਲ।
ਤੇ ਪ੍ਰਦੂਸ਼ਣ ਤਾਂ ਆਪ ਹੀ ਹੋਏਗਾ ਬਾਈ, ਪ੍ਰਦੂਸ਼ਣ ਤਾਂ ਸ਼ਹਿਰਾਂ 'ਚ ਹੋਏਗਾ ਹੀ ਹੋਏਗਾ। ਦੇਖੋ ਕੋਈ ਫੈਕਟਰੀਆਂ ਦੇ ਧੂੰਏਂ ਨੇ, ਕਿਤੇ ਏਸੀ ਅੱਜ -ਕੱਲ ਹਰ ਘਰ 'ਚ ਲੱਗੇ ਨੇ। ਕਾਰਾਂ ਦੇ ਵਿੱਚ ਏ ਸੀ ਨੇ, ਹਰ ਜਗ੍ਹਾ ਤੇ ਏ ਸੀ ਚੱਲ ਰਹੇ ਨੇ। ਤੇ ਉਹ ਸਾਰੀ ਗਰਮ ਹਵਾ ਸਾਰੀ, ਕਿੱਥੋਂ ਆਏਗੀ ਠੰਡਕ ਇਹੀ ਤਾਂ ਗਰਮੀ ਦਾ ਕਾਰਨ ਐ।
ਓਰ ਕੀ ਸਹੀ ਗੱਲ ਹੈ, ਸ਼ਹਿਰ 'ਚ ਨਾ ਮਤਲਬ ਪਰ, ਮੈਂ ਇਹ ਦੇਖਿਆ ਚਲੋ। ੳਹ ਮਤਲਬ ਸਾਰੀ ਸੁਵਿਧਾ ਸਾਨੂੰ ਪਿੰਡ 'ਚ ਮਿਲ ਸਕਦੀ ਐ, ਪਰ ਸ਼ਹਿਰ 'ਚ ਨਾ ਮਤਲਬ ਪੜਨ -ਲਿਖਣ ਦੀ ਜ਼ਿਆਦਾ ਸੁਵਿਧਾ ਐ। ਸਾਡੇ ਪਿੰਡਾਂ 'ਚ ਨਾ ਮੈਂ ਦੇਖਿਆ, ਪੜ੍ਹਨ ਲਿਖਣ ਦੀ ਸੁਵਿਧਾਇਆ ਨਹੀਂ ਹੈਗੀ। ਹੈਗੀ, ਸਾਡੇ ਬੱਚਿਆਂ ਨੂੰ ਪੜ੍ਹਾਈ ਲਈ ਤਾਂ ਬਾਹਰ ਹੀ ਜਾਣਾ ਪੈਂਦਾ, ਨੌਕਰੀਆਂ ਲਈ ਬਾਹਰ ਹੀ ਜਾਣਾ ਪੈਂਦਾ। ਆਹ ਥੋੜ੍ਹੀ ਮੈਨੂੰ ਮਾੜੀ -ਮੋਟੀ ਦਿੱਕਤ ਲੱਗਦੀ ਹੈ, ਸਾਡੇ ਪਿੰਡਾਂ 'ਚ। ਨਹੀਂ, ਤਾਂ ਸਾਡੇ ਪਿੰਡ 'ਚ ਕੋਈ ਕਮੀ ਨਹੀਂ ਹੈਗੀ ਹੈ।
ਹਾਂ, ਬਸ ਇਹ ਸ਼ਹਿਰ'ਚ ਠੀਕ ਹੈ, ਇਸ ਗੱਲ ਦਾ ਵੱਧਦਾ ਹੈਗਾ। ਸ਼ਹਿਰਾਂ 'ਚ ਇਸ ਗੱਲ ਦਾ ਵੱਧ ਹੈਗਾ ਜ਼ਰੂਰ। ਬਾਕੀ ਹੋਰ ਕੁਛ ਵੀ ਨੀ, ਹੁਣ ਕਈ ਸ਼ਹਿਰ ਦੇਖਲੋ ਸਾਡੇ ਵਰਗੇ ਉਹ ਦੋ ਚਾਰ- ਮਹੱਲੇ ਅੱਗੇ ਛੱਡ ਕੇ, ਕਚੀਆਂ ਨਾਲੀਆਂ, ਕਹਿਣ ਨੂੰ ਸ਼ਹਿਰ ਨੇ, ਪਰ ਪਿੰਡਾਂ ਤੋਂ ਵੀ ਭੈੜੇ ਹਾਲ ਨੇ।
ਨਾ- ਨਾ, ਸਾਡੇ ਪਿੰਡ ਤਾਂ ਸਫ਼ਾਈ ਬਹੁਤ ਹੈਗੀ। ਪਰ ਕਈ, ਦੇਖੋ ਜਿਵੇਂ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਬਈ ਬਾਹਰ ਪੜ੍ਹਨ ਲਈ ਬੱਚੇ ਜਾਂਦੇ ਨੇ, ਪਰ ਅੱਜ -ਕੱਲ੍ਹ ਤਾਂ ਮੈਂ ਦੇਖਿਆ ਸਾਡੇ ਪਿੰਡ ਦੇ ਬੱਚੇ ਘਰ ਬੈਠੇ ਘਰ ਬੈਠੇ ਹੀ ਪੜ੍ਹਾਈ ਕਰ ਲੈਂਦੇ ਨੇ। ਅੱਜ -ਕੱਲ੍ਹ ਉਹਨਾਂ ਕੋਲ ਇੰਨੇ ਆਪਣੇ -ਆਪਣੇ ਫੋਨ ਹੈਗੇ, ਲੈਪਟੋਪ ਹੈਗੇ। ਉਹਦੇ 'ਤੇ ਹੀ ਪੜ੍ਹਾਈ ਕਰ ਰਹੇ ਨੇ। ਤੇ ਘਰ ਬੈਠੇ -ਬੈਠੇ ਵੀ ਇੰਨੀ ਤਰੱਕੀ ਕਰ ਲੈਂਦੇ ਨੇ, ਅੱਜ- ਕੱਲ੍ਹ ਬੱਚੇ ਕਿ ਉਹਨਾਂ ਨੂੰ ਬਾਹਰ ਜਾਣ ਦੀ ਕਦੀ- ਕਦੀ ਲੋੜ ਵੀ ਨੀ ਪੈਂਦੀ ਹੈ।
ਤੁਹਾਡੇ ਪਿੰਡਾਂ 'ਚੋਂ, ਨੈਟਵਰਕ ਠੀਕ ਆਉਂਦੇ ਮੋਬਾਇਲਾਂ ਦੇ?
ਹਾਂ, ਕਦੀ -ਕਦੀ ਮਤਲਬ ਨਹੀਂ ਵੀ ਆਉਂਦੇ, ਪਰ ਸਾਡੇ ਇੱਧਰ ਉਹਨਾਂ ਨੇ ਫਿਰ ਉਹ ਜਿਹੜਾ ਇੱਕ ਟਾਵਰ ਹੈ, ਉਹ ਲਗਾ ਗਏ ਸੀ, ਪਹਿਲੇ ਸਾਡੇ ਇੱਧਰ ਟਾਵਰ ਨੀ ਸੀ ਨਾ। ਤਾਂ, ਹੁਣ ਉਹ ਟਾਵਰ ਲਗਾ ਗਏ ਨੇ। ਤਾਂ ਬੱਚੇ ਕੀ ਜਿਹੜੇ ਪੜ੍ਹਨ ਵਾਲੇ ਬੱਚੇ ਨੇ, ਉਹਨਾਂ ਨੇ ਆਪਣੇ ਘਰ ਅੱਜ -ਕੱਲ੍ਹ ਉਹ ਵਾਈਫਾਈ ਚੱਲ ਗਏ ਨੇ। ਉਹ ਲਗਾ ਲੈਣੇ, ਕਿਉਂਕਿ ਫੋਨ ਦੇ ਨੈਟਵਰਕ ਠੀਕ ਨਹੀਂ ਆਂਦੇ। ਤਾਂ ਫੇਰ ਉਹਦੇ ਨਾਲ ਹੀ ਜੋੜ- ਜਾੜ ਕੇ ਬੱਚੇ ਪੜ੍ਹਾਈ ਕਰ ਲੈਂਦੇ ਨੇ। ਬਾਕੀ ਸਾਡੇ ਇੱਧਰ ਸਕੂਲ ਵਗੈਰਾ ਜਿਹੜੇ, ਕੋਲਜ ਵਗੈਰਾ ਹੋ ਗਏ, ਉਹ ਤਾਂ ਇੰਨੇ ਚੰਗੇ ਹੈਗੇ ਨੀ। ਪਰ ਬੱਚੇ ਔਨਲਾਈਨ ਜਿਹੜੀ ਪੜ੍ਹਾਈ ਕਰਨਾ ਚਾਹੁੰਦੇ ਨੇ, ਚੰਗੀ ਤਾਂ ਉਹ ਕਰ ਸਕਦੇ ਨੇ।
ਉਹੀ ਤਾਂ ਅੱਜ- ਕੱਲ ਔਨਲਾਈਨ ਹੀ ਸਭ ਕੁਛ। ਔਨਲਾਈਨ ਪੜ੍ਹਾਈਆਂ ਵੀ, ਔਨਲਾਈਨ ਹੀ ਹੋ ਜਾਂਦੀਆਂ ਨੇ, ਤੇ ਜਾਣ ਦੀ ਲੋੜ ਹੀ ਨਹੀਂ, ਪ੍ਰਾਈਵੇਟ ਪੜ੍ਹ ਲੈਂਦੇ ਨੇ ਬੱਚੇ। ਔਨਲਾਈਨ ਪੜ੍ਹਾਈਆਂ, ਔਨਲਾਈਨ ਕਮਾਈਆਂ, ਔਨਲਾਈਨ ਖਵਾਈਆਂ। ਸਭ ਕੁਛ ਔਨਲਾਈਨ ਹੋ ਗਿਆ ਜੀ।
ਕੁਛ ਅੱਜ -ਕੱਲ੍ਹ ਔਨਲਾਈਨ ਹੋ ਗਿਆ, ਬੱਚੇ ਘਰ ਬੈਠੇ- ਬੈਠੇ ਸ਼ਹਿਰ 'ਚ ਸਾਡੇ ਪਿੰਡ ਦੇ ਬੱ ਚੇ ਘਰ ਬੈਠੇ- ਬੈਠੇ ਨਈਂ ਚੀਜ਼ਾਂ ਸਿੱਖ ਲੈਂਦੇ ਨੇ। ਕਿ ਉਹਨਾਂ ਨੂੰ, ਸ਼ਹਿਰਾਂ 'ਚ ਜਾਣ ਦੀ ਲੋੜ ਹੀ ਨਹੀਂ ਪੈਂਦੀ। ਤਾਂ ਸਹੀ, ਮਤਲਬ ਬੜੀ ਚੀਜ਼ਾਂ ਉਹ ਜਿਹੜੀ ਅੱਜ- ਕੱਲ੍ਹ ਉਹ ਸਿੱਖ ਰਹੇ ਨੇ ਤੇ ਆਪਣੇ ਸ਼ਹਿਰ ਮਤਲਬ ਆਪਣੇ ਪਿੰਡ ਨੂੰ ਵੀ ਉਹ ਅੱਗੇ ਵਧਾ ਰਹੇ ਨੇ, ਆਪਣੇ ਪਿੰਡ 'ਚ ਵੀ ਨਈ ਨ ਮਤਲਬ ਟੈਕਨ ਟੈਕਨੋਲੋਜੀਆ ਲੈ ਕੇ ਆ ਰਹੇ ਨੇ, ਲੋਕਾਂ ਨੂੰ ਦੱਸ ਰਹੇ ਨੇ। ਜਿਹੜੇ ਕਿਸਾਨ ਐ, ਉਹਨਾਂ ਨੂੰ ਨਈ- ਨਈ ਚੀਜ਼ਾਂ ਦੱਸ ਰਹੇ ਨੇ, ਬੱਚੇ ਪੜ੍ਹ ਪੜ੍ਹ ਕੇ। ਮਤਲਬ ਬੜੀ ਤਰੱਕੀ ਕਰ
ਬਹੁਤ ਨੌਲੇਜ ਜੀ ਮਿਲਦੀ ਆ ਅੱਜ ਕੱਲ੍ਹ ਦੇ ਬੱਚੇ ਪਿੰਡ ਜਾਣ, ਬਹੁਤ ਜ਼ਿਆਦਾ ਨੌਲੇਜ ਮਿਲਦੀ ਆ, ਬੱਚਿਆਂ ਨੂੰ ਵੀ ਇਹ ਨੀ ਕੀ ਸਿਰਫ ਸ਼ਹਿਰ ਦੇ ਵਿੱਚ ਹੀ ਖਜ਼ਾਨਾ ਹੈਗਾ, ਪਿੰਡਾਂ 'ਚ ਬਹੁਤ ਖਜ਼ਾਨਾ ਪਿੰਡਾਂ ਦੇ ਵਿੱਚ ਬਹੁਤ ਹੀ ਸੁਵਿਧਾਵਾਂ ਆ ਗਈਆਂ ਨੇ, ਹੁਣ ਨੀ ਲੱਗਦੇ ਪਿੰਡ, ਪਿੰਡਾਂ ਵਰਗੇ। ਸ਼ਹਿਰ ਪਿੱਛੇ ਗਏ, ਪੱਕੀਆਂ ਸੜਕਾਂ ਨੇ ਪਿੰਡਾਂ ਦੇ ਵਿੱਚ ਮੈਨੂੰ ਤੇ ਟਿਊਬਵੈਲ ਬੜੇ ਅੱਛੇ ਲੱਗਦੇ, ਤੁਹਾਡੇ ਪਿੰਡਾਂ ਦੇ
ਹਾਂਜੀ- ਹਾਂਜੀ, ਬਹੁਤ ਵਧੀਆ ਨੇ ਸਾਡੇ ਅੰਦਰ, ਆਪਾਂ ਤੇ ਐਤਵਾਰ ਨੂੰ ਟਿਊਬਵੈੱਲ ਤੇ ਹੀ ਚਲੇ ਜਾਂਨੇ ਆ ਬੱਚਿਆਂ ਨੂੰ ਲੈ ਕੇ ਉਹ ਉੱਥੇ ਪੂਰਾ ਆਪਣਾ ਮਜ਼ੇ ਨਾਲ ਨਹਾਉਂਦੇ ਨੇ, ਦੋ ਤਿੰਨ ਘੰਟੇ ਉੱਥੇ ਬਿਤਾਉਂਦੇ ਆ। ਕਿ ਗਰਮੀ ਦੇ ਮੌਸਮ ਜਦੋਂ ਤੁਹਾਨੂੰ ਪਤਾ, ਹੋਰ ਚੰਗਾ ਲੱਗਦਾ ਟਿਊਬਵੈੱਲ। ਪੈਣਾ, ਅੰਬ-ਅੰਬ ਲੈ ਜਾਂਦੇ ਹਾਂ ਆਪਾਂ। ਜਨਾਨੀਆਂ ਕੱਪੜੇ ਧੋ ਲੈਂਦੀ ਹੈ, ਗੱਲਾਂ ਬਾਤਾਂ ਕਰ ਲੈਂਦੀ ਆ, ਆਪਾਂ ਆਮ- ਉਮ ਲੈ ਜਾਂਨੇ ਆ। ਜਾਂ ਆਪਣਾ ਸਬਜ਼ੀਆਂ ਲੈ ਜਾਂਦੇ ਆ, ਉੱਥੇ ਬੈਠ ਕੇ ਕੱਟ ਲੈਂਦੇ ਹਾਂ, ਅੰਬਚੂਸ ਲੈਂਦੇ ਆ। ਤੇ ਆਪਣਾ ਫੋਟੋਆਂ- ਫੂਟੂਆਂ ਕਰਉਂਦੇ ਨੇ ਬੱਚੇ, ਤਾਂ ਮਤਲਬ। ਐਤਵਾਰ ਨੂੰ ਤਾਂ ਸਾਡਾ ਆਈ ਹੈਗਾ, ਆਪਾਂ ਜਾਣਾ ਹੀ ਜਾਣਾ।
ਹਾਂ, ਵਧੀਆ ਬਹੁਤ ਵਧੀਆ ਜੀ। ਬਹੁਤ ਹੀ ਵਧੀਆ ਸਬਜ਼ੀਆਂ- ਸੁਬਜੀਆਂ ਵੀ ਉੱਥੇ ਕਰ ਲੱਗੀਆਂ ਤੁਹਾਡੇ।
ਸਬਜ਼ੀਆਂ- ਸੁਬਜ਼ੀਆਂ ਵੀ ਲੱਗੀ ਹੋਈ ਆ, ਆਪਾਂ ਬੈਂਗਣ ਲਾਏ ਹੋਏ ਨੇ। ਆਪਾਂ ਮੂਲੀ- ਮੂਲੀ ਵੀ ਲਾਈ ਹੋਈਏ, ਅੰਬ ਦਾ ਵੀ ਸਾਡੇ ਕੋਲ ਹੈਗਾ, ਹੈਗਾ ਪੇੜ। ਤੇ ਲੀਚੀ ਵੀ ਲੱਗੀ ਹੋਈ ਏ, ਮਤਲਬ ਆਪਾਂ ਤਾਂ ਸਾਰਾ ਸਬਜ਼ੀਆਂ ਵੀ ਹੈਗੀ, ਨਾਲੇ ਫਲ ਵੀ ਹੈਗੇ, ਸਭ ਹੈਗਾ।
ਫੇਰ ਤਾਂ ਚਾਰ- ਚੁਰ ਪਾ ਲਿਆ ਹੋਣਾ, ਤੁਹਾਡੇ ਘਰ ਦਾ ਹੀ ਅੰਬਾਂ ਦਾ ਚਾਰ ਪੈ ਗਿਆ ਹੋਣਾ।
ਹਾਂਜੀ- ਹਾਂਜੀ, ਆਪਾਂ ਤਾਂ ਬਜ਼ਾਰੋਂ ਲੈ ਕੇ ਨਹੀਂ ਆਉਂਦੇ। ਸਾਡੇ ਕੋਲ ਤੇ ਲੱਗੇ ਹੋਏ ਪੇੜ, ਤੇ ਆਪਾਂ ਤਾਂ ਇੱਥੇ ਹੀ ਅੰਬੀਆ ਅੰਬੀਆ ਤੋੜ ਕੇ ਆਪਾਂ ਚਾਰ ਪਾ ਲੈਂਦੇ ਹਾਂ, ਸਾਡੇ ਤਾ ਰਿਸ਼ਤੇ ਰਿਸ਼ਤੇਦਾਰ ਵੀ ਹੈਗੇ ਨੇ, ਆਪਾਂ ਉਹਨਾਂ ਨੂੰ ਵੀ ਦੇ ਦਿੰਦੇ ਹਾਂ, ਆਪਾਂ ਕ ਬਾਜ਼ਾਰੋਂ ਕੀ ਲੈਣੇ ਆ, ਤੁਸੀਂ ਪੈਸੇ ਖ਼ਰਾਬ ਕਰੋਗੇ। ਆਪਾਂ ਤਾਂ ਉਹਨਾਂ ਨੂੰ ਵੀ ਦੇ ਦਿੰਦੇ ਹਾਂ, ਤੁਹਾਨੂੰ ਵੀ ਚਾਹੀਦੇ ਨੇ ਤੁਸੀਂ ਵੀ ਲੈ ਜਾਣਾ, ਇੰਨੇ ਪਏ ਨੇ।
ਹਾਂ ਜ਼ਰੂਰ ਆਉਂਗੀ ਮੈ ਤਾਂ ਚਟਨੀ ਵੀ ਲੈੰਕੇ ਜਾਵਾਂਗੀ, ਚਟਨੀ ਵਾਲੇ ਅੰਬ। ਚਟਨੀ ਦਾ ਬਹੁਤ ਸ਼ੌਕ ਆ ਮੈਨੂੰ, ਚਟਨੀ ਬਣਾਵਾਂਗੀ, ਅੰਬ ਕਸ ਕੇ ਬਣਾਈ ਦੀ ਨਾ ਜਿਹੜੀ। ਹਾਂ ਮੈਂ ਕਿਹਾ ਪਹਿਲੇ ਪੁੱਛ ਲਾਂ ਕਿਤੇ ਨਹੀਂ ਚਟਨੀ ਤਾਂ ਮੈਂ ਬਣਾਵਾਂਗੀ, ਤੁਹਾਨੂੰ ਵੀ ਭੇਜ ਦਿਆਂਗੀ। ਅੰਬ ਦੇ ਦੇਣਾ ਬਸ ਵਧੀਆ- ਵਧੀਆ ਜੇ।
ਹਾਂਜੀ ਲੈ ਜਾਣਾ, ਬਿਲਕੁਲ ਲੈ ਜਾਣਾ, ਸਾਡੇ ਸ਼ਹਿ ਮਤਲਬ ਕਿ ਸਾਡਾ ਪਿੰਡ, ਜਿਹੜਾ ਹੈਗਾ ਨਾ। ਉਹ ਤਾਂ ਪੂਰਾ ਸੰਸਕਾਰ ਆ, ਪਰੰਪਰਾ ਦੇ ਨਾਲ, ਭਰਿਆ ਹੋਇਆ, ਆਪਾਂ ਕਿਸੇ ਨਾਲ ਉਹ ਨਹੀਂ ਕਰਦੇ ਭੇਦ- ਭਾਵ। ਸ਼ਹਿਰ ਦੇ ਲੋਕੀ ਤਾਂ ਦੇਖੋ, ਆਪਣੀ ਇੱਕ ਚੀਜ਼ ਦੇ ਕੇ ਰਾਜੀ ਨੇ ਅੱਜ ਕੱਲ, ਆਪਾਂ ਨੀ ਇਹੋ ਜਿਹਾ ਹੈਗੇ। ਪਤਾ। ਕਿਸੇ ਕੋਈ ਵੀ ਆਉਂਦਾ ਆਪਾਂ ਵੰਡ ਦਿੰਦੇ ਹਾਂ, ਜੇ ਲੱਗੇ ਹੋਏ ਆ ਤਾਂ ਦੇਣ 'ਚ ਕੀ ਦਿੱਕਤ ਐ।
ਹਾਂ ਪਰ ਇਹ ਵੀ ਦਿਲ ਕਿਸੇ- ਕਿਸੇ ਦਾ ਹੀ ਹੁੰਦਾ ਨਾ, ਹਰ ਕੋਈ ਨੀ ਦਿੰਦਾ। ਹਰ ਕੋਈ ਸੋਚਦਾ ਵੀ ਅਸੀਂ ਤਾਂ ਚਾਰ ਪੈਸਾ ਕਮਾ ਲਈਏ, ਅਸੀਂ ਤਾਂ ਵੇਚ ਲਈਏ ਇਹਨਾਂ ਨੂੰ।
ਹਾਂਜੀ, ਨਹੀਂ ਆਪਾਂ ਤਾਂ ਸੋਚਦੇ ਆ। ਪਹਿਲੋ ਚਲੋ ਕਿਸੇ ਦਾ ਭਲਾ ਹੋ ਜਾਏਗਾ, ਕੋਈ ਬੰਦਾ ਲੈ ਜਾਏਗਾ, ਉਹਦੇ ਮੂੰਹ ਹੀ ਲੱਗ ਜਾਣਗੇ ਹਨਾ, ਆਹ ਵੀ ਇੱਕ ਦੇਖੋ ਸੇਵਾ ਹੀ ਹੋ ਗਈ ਐ।
ਤੇ ਤੁਹਾਡੇ ਪਿੰਡਾਂ ਚ ਡਾਕਟਰ ਵਗੈਰਾ, ਹੋਸਪੀਟਲ ਵਗੈਰਾ, ਹੈਗੇ ਨੇ ਅੱਛੇ।
ਹਾਂਜੀ, ਵੈਸੇ ਤਾਂ ਹੈਗੇ ਹੀ ਨੇ। ਪਰ ਹੁਣ, ਮਤਲਬ ਥੋੜ੍ਹੀ ਦਿੱਕਤ ਆ ਰਹੀ ਹੈਗੀ। ਇੱਥੇ ਸਾਡਾ ਨਵਾਂ ਹੋਸਪਿਟਲ ਬਣ ਰਿਹਾ। ਉਹ ਕਹਿ ਰਹੇ ਨੇ ਕਿ ਇੱਕ ਸਰਕਾਰੀ ਹੋਸਪੀਟਲ ਬਣਾਉਣਗੇ, ਤੇ ਉਹਦੇ ਨਾਲ ਬਹੁਤ ਜ਼ਿਆਦਾ ਸਾਨੂੰ ਨੂੰ ਮਤਲਬ ਇਹ ਕ ਹੈ ਕਿ ਸੁਵਿਧਾ ਮਿਲ ਜਾਏਗੀ, ਪਹਿਲੇ ਸਾਨੂੰ ਸ਼ਹਿਰਾਂ ਚ ਜਾਣਾ ਪੈਂਦਾ ਸੀ, ਦੂਰ। ਦੂਰ ਇਲਾਜ ਲਈ, ਠੀਕ ਆ।
ਸਾਡੇ ਇੱਥੇ ਕੋਈ ਹੋਸਪਿਟਲ ਹੈਗਾ ਨਾ ਇੱਕ, ਜਿਵੇਂ ਸਰਕਾਰੀ ਲਗਾ ਲਓ ਸ਼ਹਿਰ 'ਚ। ਤੇ ਬੜੀ ਦੂਰੋ-ਦੂਰੋ, ਪਿੰਡੋ-ਪਿੰਡੋ ਲੋਕ ਵਿਚਾਰੇ ਆਪਣੇ ਪੂਰੇ ਬੈਗ ਕੱਪੜਿਆਂ ਦੇ ਲੈ-ਲੈ ਕੇ ਬੜੇ ਵਰਾਨ ਹੁੰਦੇ ਨੇ ਉਹ।
ਹਾਂਜੀ, ਉਹ ਤਾਂ ਹੈ ਹੀ ਬਰਾਨ ਹੋਣਾ ਪੈਂਦਾ, ਰਾਤ ਤੀ ਮੰਨ ਲਓ, ਕਿਸੇ ਨੂੰ ਦਿੱਕਤ ਹੋ ਗਈ, ਤਾਂ ਸਾਨੂੰ ਫਟਾਫਟ ਗੱਡੀ ਕੱਢ ਕੇ ਲੈ ਕੇ ਜਾਣਾ ਪੈਂਦਾ। ਤਾਂ ਬੰਦ ਪਤਾ ਲੱਗੇ ਹੋਸ ਪੀਟਲ ਜਾਾਣ ਤੱਕ ਬੰਦੇ ਦੀ ਜ਼ਿਆਦਾ ਤਬੀਅਤ ਖ਼ਰਾਬ ਹੋ ਜਾਂਦੀ ਹੈ, ਫਿਰ ਹੋਰ ਜ਼ਿਆਦਾ ਉਹਨਾਂ ਨੂੰ ਦਵਾਈਆਂ ਦੇਣੀ ਪੈਂਦੀ ਹੈ। ਤਾਂ ਫਿਰ ਸਰ ਮੈਂ ਸੋਚਿਆ ਵੀ ਸਾਡੇ ਇੱਧਰ ਵੀ ਇੱਕ ਵੱਡਾ ਹੋਸਪਿਟਲ ਹੁਣ ਬਣ ਰਿਹਾ, ਵੈਸੇ ਤਾਂ ਇੱਕ ਹੈਗਾ। ਪਰ ਉਹ ਮਤਲਬ ਉੱਥੇ ਡਾਕਟਰ ਇੰਨੇ ਜ਼ਿਆਦਾ ਨਹੀਂ ਹੈਗੇ, ਦੋ ਕੁ ਡਾਕਟਰ ਹੀ ਹੈਗੇ। ਹੁਣ ਵੱਡੇ ਬਣਾ ਰਹੇ ਨੇ ਸਰਕਾਰੀ ਹਸਪਤਾਲ। ਉਹਦੇ ਚ ਸਾਰੀ ਸੁਵਿਧਾ ਦੇਣਗੇ, ਜਿਹੜੇ ਹਾਰਟ ਦੀ ਲੀਵਰ ਦੀ, ਕੋਈ ਵੀ ਤੁਹਾਨੂੰ ਦਿੱਕਤ ਹੋਏਗੀ। ਉਹ ਬਹੁਤ ਵਧੀਆ ਹੁਣ ਬਣਾ ਰਹੇ ਨੇ ਸਾਡੇ ਇੱਧਰ। ਮਤਲਬ ਸਾਡਾ ਜਿਹੜਾ ਪਿੰਡ ਹੈ। ਉਹ ਵੀ ਬੜਾ ਤਰੱਕੀ ਕਰ ਰਿਹਾ, ਮੈਂ ਤੁਹਾਨੂੰ ਕਹਾਂ ਤੇ।
ਨਹੀਂ ਉਹੀ ਤਾਂ ਮੈਂ ਤੁਹਾਨੂੰ ਪਹਿਲੇ ਕਿਹਾ, ਪਿੰਡ ਤੇ ਸ਼ਹਿਰਾਂ ਨਾਲੋ ਵੱਧ ਤਰੱਕੀ ਕਰਦੇ ਪਏ ਨੇ। ਪਿੰਡ ਦੇ ਬੱਚੇ ਕਿੱਡੇ ਪੜ੍ਹਦੇ ਨੇ, ਪੜ੍ਹਾਈਆਂ ਚ ਕਿੰਨੇ ਹੁਸ਼ਿਆਰ ਹੁੰਦੇ ਨੇ। ਔਰ ਸ਼ਹਿਰਾਂ ਦੇ ਬੱਚੇ, ਮਾਰ-ਮਾਰ ਕੇ, ਜਾਂਦੇ ਘਰੋਂ ਕੋਲਜ 'ਚ 'ਚ ਨੇ, ਪਰ ਕੋਲਜ ਪਹੁੰਚਦੇ ਨੀ ਪਹਲੇ।
ਨਹੀਂ ਜੀ, ਸਾਡੇ ਬੱਚੇ ਤਾਂ ਪੂਰੇ ਪੜ੍ਹਾਈ ਚ ਧਿਆਨ ਦਿੰਦੇ ਨੇ, ਨਾਲੇ ਆਪਣੀ ਸਿਹਤ ਦਾ ਵੀ ਧਿਆਨ ਦਿੰਦੇ ਨੇ, ਮੈਂ ਤਾਂ ਦੇਖਾਂ ਸ਼ਹਿਰਾਂ ਦੇ ਬੱਚੇ ਬੱਚੇ ਕੁੱਝ ਖਾਂਦੇ, ਪੀਂਦੇ ਨੇ? ਆਪਾਂ ਤਾਂ ਸਵੇਰੇ ਬੱਚਿਆਂ ਨੂੰ ਲੱਸੀ ਦਾ ਗਿਲਾਸ ਦੇਣਾ, ਦੁੱਧ ਦਾ ਗਿਲਾਸ ਦੇਣਾ, ਕਟੋਰੀ 'ਚ ਮੱ ਮੱਖਣ ਦੇਣਾ, ਪੂਰਾ ਦਹੀਂ ਦੇਣਾ, ਤੇ ਸਾਡੇ ਬੇ ਹਾਂਜੀ-ਹਾਂਜੀ, ਸਾਡੇ ਬੱਚਿਆਂ ਦੀ ਤਾਂ ਬੜੀ ਖੁਰਾਕ ਹੈਗੀ ਏ।
ਆਹ ਤੇ ਸ਼ਹਿਰ ਦੇ ਕੀ ਖਾਣਗੇ? ਬਜ਼ਾਰੋ ਖੱਲਕ ਖਾਲੀ ਚਾਹ ਪੀ ਕੇ ਜਾਣਗੇ, ਬਸ ਔਡਰ ਕਰਨਗੇ, ਸ਼ਹਿਰਾਂ ਚ ਇਹ ਸਹੂਲਤ ਹੈਗੀ। ਵੀ ਜਿੱਥੇ ਬੈਠੋ, ਉੱਥੇ ਚੀਜ਼ ਆ ਜਾਂਦੀ ਹੈ, ਔਨਲਾਈਨ ਖਾਣ, ਪੀਣ ਦਾ ਸੌਦਾ ਹੋਵੇ, ਚਾਹੇ ਕੱਪ ਕੱੜ ਲੇਤਾ ਹੋਵੇ, ਪਿੰਡਾਂ ਚ ਇਹ ਸੁਵਿਧਾ ਥੋੜ੍ਹੀ ਘੱਟ ਹੈਗੀ ਹੈ, ਹਨਾ।
ਹਾਂਜੀ, ਸਾਡੇ ਇੱਧਰ ਮਤਲਬ ਚਲੋ ਆਹ ਸੁਵਿਧਾ ਨਹੀਂ ਹੈਗੀ ਪਰ ਮੈਂ ਮੰਨਦੀ ਹਾਂ। ਕਿ ਸਾਡੇ ਬੱਚੇ ਚਲੋ ਘਰ ਦਾ ਰੋਟੀ, ਪਾਣੀ ਤੇ ਖਾਂਦੇ ਆ ਨਾ ਉਹਨਾਂ ਦੀ ਸਿਹਤ ਤੇ ਠੀਕ ਹੈ ਨਾ, ਸ਼ਹਿਰ ਦੇ ਬੱਚਿਆਂ ਦੀ ਤਾਂ ਮੈਂ ਦੇਖਾਂ ਸਿਹਤ ਤਾਂ ਹੀ ਠੀਕ ਹੈਗੀ ਅੱਜ, ਕੱਲ ਬਿਮਾਰ ਇੰਨੇ ਪਏ ਰਹਿੰਦੇ ਨੇ।
ਉਏ, ਦੁੱਧ, ਘਿਉ ਅਗਰ ਸਾਇਦ ਪਿੰਡਾਂ ਦੇ ਵਿੱਚ ਘਰ ਦਾ ਹੁੰਦਾ। ਬੜੀ ਬਹੁਤ ਅੱਛੀ ਹਰ ਘਰ ਦੇ ਵਿੱਚ ਦੁੱਧ, ਘਿਉ ਆਪਣੇ ਘਰ ਦਾ ਹੋਏਗਾ, ਲੱਸੀ ਘਰ ਦੀ ਹੋਏਗੀ। ਚੁੱਲ੍ਹੇ ਤੇ ਰੋਟੀ ਬਣਾਉਂਦੇ ਹੋਣੇ ਹਨਾ, ਚੁੱਲ੍ਹੇ ਦੀ ਰੋਟੀ ਦਾ ਸਵਾਦ ਔਰ, ਗੈਸ ਦੀ ਰੋਟੀ ਦਾ ਸਵਾਦ ਵੀ ਅਲੱਗ ਹੀ ਹੁੰਦਾ।
ਹਾਂਜੀ, ਨਹੀਂ ਚਲੋ ਦੋਨਾਂ ਦੀ ਆਪਣੀ ਜਗ੍ਹਾ ਠੀਕ ਆ। ਚਲੋ ਜੀ, ਮੈਂ ਕਰਦੀ ਹਾਂ ਮੈਂ ਨਾ ਜ਼ਰਾ ਜਾਣਾ ਸੀਗਾ ਮੈਂ ਰੋਟੀ ਬਣਾਣੀ ਸੀ, ਥੋੜ੍ਹੀ ਰਹਿ ਗਈ ਸੀ। ਠੀਕ ਹੈ ਜੀ ਸ਼ਸ਼ੀਕਾਲ।